ਹੈਲੋ ਲ- ਹੈਲੋ ਭੈਣ ਜੀ ਸਤਿ ਸ੍ਰੀ ਅਕਾਲ। ਹਾਂਜੀ ਤੁਸੀਂ ਸੁਣਾਓ। ਮੈਂ ਕਿਹਾ ਸਤਿ ਸ੍ਰੀ ਅਕਾਲ। ਹਾਂਜੀ। ਤੁਸੀਂ ਸੁਣਾਓ?
ਹਾਂਜੀ। ਤੁਸੀਂ ਸੁਣਾਓ ਕਿਵੇਂ ਹੋ।
ਮੈਂ ਠੀਕ ਆ ਤੁਸੀਂ ਦੱਸੋ?
ਬਸ ਮੈਂ ਠੀਕ ਤੁਸੀਂ ਸੁਣਾਓ, ਹੋਰ ਘਾਰ ਬਾਹਾਰ ਸਹੀ ਆ।
ਹਾਂਜੀ -ਹਾਂਜੀ ਸਭ ਠੀਕ।
ਹੋਰ ਕੀ ਕਰ ਰਹੇ ਸੀ।
ਭੈਣਜੀ ਰੋਟੀ ਖਾਧੀ ਸੀ ਹੁਨੇ, ਫ੍ਰੀ ਹੋਏ ਆ ਭਾਂਡੇ- ਭੂੰਡੇ ਮਾਂਜ ਕੇ।
ਅੱਛਾ- ਅੱਛਾ, ਹੋਰ ਕੀ।
ਹ ਤੁਸੀਂ ਦੱਸੋ।
ਕੀ ਬਣਾਇਆ।
ਅੱਸੀ, ਭੈਣਜੀ
ਅੱਛਾ -ਅੱਛਾ।
ਹਾਂਜੀ, ਤੁਸੀਂ ਕੀ ਬਣਾਇਆ‌।
ਆਪਾਂ ਤੇ ਖਿਚੜੀ ਬਣਾਈ ਸੀ।
ਅੱਛਾ। ਅਛਾ ਖਿਚੜੀ ਬਣਾਈ ਸੀ, ਹਾਂ ਮ ਗਰਮੀ ਬਹੁਤ ਹੈ ਨਾ ਦਿਲ ਨੀ ਕੱਢਦਾ ਰੋਟੀ ਖਾਣ ਦਾ। ਆਪਾਂ ਵੀ ਇੱਕ ਟਾਈਮ ਤਾਂ ਚਾਵਲ ਬਣਾਉਂਦੇ ਹੀ ਬਣਾਨੇ ਹਾਂ, ਫੇਰ ਕੱਲ ਦੇਖ। ਦੇਖਨੇ ਆਪਾਂ ਵੀ ਖਿਚੜੀ ਬਣਾਈਏ, ਸਬਜ਼ੀ ਤੇ ਖਾਂਦੇ ਨੀ ਬੱਚੇ।
ਗਰਮੀਆਂ ਚ ਕਿਹੜੀ ਸਬਜ਼ੀ ਖਾਈਏ, ਇਹੀ ਹੁੰਦੀ ਹੈ ਖਿਚੜੀ ਖਾ ਲਓ।
ਹਾਂ ਹਾਂਜੀ ਉਹੀ ਤਾਂ। ਹੋਰ ਟਿੰਡੇ ਵੀ ਨਹੀਂ, ਖਾਂਦੇ ਨਾ ਘੀਆ ਖਾਂਦੇ ਨੇ। ਫੇਰ ਗਰਮੀਆਂ ਚ ਸਬਜ਼ੀਆਂ ਵੀ ਆਈਓ ਅਰਬੀ ਟਿਡੇ। ਭਿੰਡੀ ਹੋ ਗਈ।
ਮਗਰ, ਮੈਂ ਚਾਵਲ ਹੀ ਖਾਧੇ ਜਾਂਦੇ ਨੇ ਬਸ।
ਹਾਂਜੀ। ਤਾਂ ਮਨ ਹੀ ਨੀ ਕਰਦਾ, ਰੋਟੀ ਖਾਣ ਦਾ ਨਾ ਚਾਵਲ ਹੀ ਖਾਧੇ ਜਾਂਦੇ ਆ ਪਾਣੀ ਪੀਤਾ ਜਾਂਦਾ, ਹੋਰ ਤੇ ਕੁਛ ਨੀ ਖਾਦਾ ਜਾਂਦਾ।
ਹੋਰ ਸਾਰੇ ਘਰ ਚ ਵਧੀਆ।
ਹਾਂਜੀ ਸਭ ਵਧੀਆ।
ਹਮ।
ਹੋਰ ਆ ਜਾਓ ਤੁਸੀਂ ਤਾਂ ਬੜੇ ਦਿਨ ਹੋਗੇਏ, ਘਰ ਹੀ ਨਹੀਂ ਆਏ।
ਨਹੀਂ -ਨਹੀਂ ਕੋਈ ਨਾ ਆਵਾਂਗੇ। ਟਾਈਮ ਹੀ ਨਹੀਂ ਮਿਲਦਾ, ਇੰਨੀ ਗਰਮੀ 'ਚ ਨਿਕਲਿਆ ਹੀ ਨਹੀਂ ਜਾਂਦਾ ਕਿਵੇਂ ਨਿਕਲੀ ਏ। ਹੁਣ ਕਦੇ ਟਾਈਮ ਕੱਢ ਕੇ ਆਵਾਂਗੇ।
ਹਾਂਜੀ ਕੋਈ ਨੀ ਆਣਾ, ਤੁਸੀਂ ਘਰ ਸਾਡੇ ਮੈਂ ਕਹਿ ਰਹੀ ਸੀ ਮੈਂ ਕਿਹਾ ਭੈਣਜੀ ਤਾਂ ਫੋਨ ਹੀ ਨੀ ਆਇਆ, ਕਿੰਨੇ ਦਿਨ ਨ ਹੋ ਗਏ ਐ। ਮੈਂ ਕਿਹਾ ਚੱਲ ਮੈਂ ਅੱਜ ਕਰ ਲਾਂ ਪੁੱਛਾਂ, ਕਿੱਥੇ ਨੇ ਆਏ ਨੀ ਇੰਨੇ ਦਿਨ ਆਪ। ਕੋਈ ਫੋਨ ਨਾ ਕੁਛ।
ਹਾਂਜੀ, ਗਰਮੀਆਂ 'ਚ ਕਿਤੇ ਘੁੰਮਣ ਨਹੀਂ ਗਏ। ਜ੍ਹਾ।
ਪਾਪਾ ਜੀ ਨਾ ਬੱਚੇ ਕਹਿੰਦੇ ਸੀ, ਚਲੋ ਗਰਮੀਆਂ ਚੱਲਦੇ ਆ ਘੁੰਮਣ। ਫ਼ੇਰ ਅਸੀਂ ਮਨਾ ਕਰ ਤਾਂ, ਮੈਂ ਕਿਹਾ ਨਹੀਂ ਗਰਮੀ ਬਹੁਤ ਫੇਰ ਬੱਚੇ ਬਿਮਾਰ ਹੋ ਜਾਣ ਬਾਹਰ ਜਾ ਕੇ, ਫੇਰ ਉਹ ਵੀ ਸੰਭਾਲਾ ਨਹੀਂ ਨਾ ਜਾਂਦਾ।
ਹਮ -ਹਮ, ਹ।
ਤਾ ਵੀ ਨਾ ਹੁਨਣੇ ਪਿੱਛੇ ਪਾਣੀ ਜਾਂ ਖਤਮ ਹੋ ਗਿਆ ਸੀ ਅੰਦਰ ਪਾਣੀ ਨੀ ਸੀ, ਫੇਰ ਡਾਕਟਰ ਨੇ ਵੀ ਮਨਾ ਕਰਤਾ। ਤਾ ਕਿ ਬਾਹਰ ਨੀ ਧੁੱਪ ਚ ਨੀ ਕੱਢਣਾ ਇਹਨੂੰ।
ਹਾਂ- ਹਾਂ ਗਰਮੀਆਂ ਚ ਨਾ ਬੱਚਿਆਂ ਨੂੰ ਫਰੂਟ ਖਵਾਓ, ਤਾਂ ਹੀ ਸਹੀ ਰਹਿੰਦੀ ਸਿਹਤ।
ਹਾਂ ਹੋਰ ਹੁਣ ਏਸੀ ਵਿੱਚ ਬੈਠਾ ਰਹਿੰਦਾ।
ਹਮ। ਬਿਠਾਣਾ ਹੀ ਅੱਛਾ ਹੈ, ਬੱਚਿਆਂ ਨੂੰ ਬਾਹਰ ਕੱਢੇ ਨਾਲ ਇੰਨੀ ਧੋੱਪ ਪੈਂਦੀ ਪਈ ਹੈ।
ਹਮ ਹੋਰ। ਬਸ ਮੈਂ ਵੀ ਏਸੀ ਚ' ਹੀ ਬੈਠਾ ਰਹਿੰਦਾ ਫਰੂਟ ਵਗੈਰਾ ਜੂਸ ਵਗੈਰਾ ਦੇ ਦਿੱਤਾ।
ਹਾਂ- ਹਾਂ ਹੁਣ ਮੇਰਾ ਅ ਮੇਰਾ ਵੀ ਇੱਕ ਮੁੰਡਾ ਹੈ। ਉਹ ਮਤਲਬ ਜਾਂਦਾ ਪਾਰਕ ਚ' ਬਸ ਪਾਰਕ ' ਹੀ ਰਹਿੰਦਾ। ਹੁਣੇ ਮੈਂ ਉਹਨੂੰ ਨਾ ਹੁਣੇ ਧੋੱਪੇ ਮੈਂ ਉਹਨੂੰ ਨਾ ਬੁਲਾ ਕੇ ਲਿਆਈ ਸੀ ਕਹਿੰਦਾ ਮੈਂ ਨੀ ਆਉਣਾ, ਮੈਂ ਨੀ ਆਉਣਾ। ਚਲੋ ਕਮ ਸੇ ਕਮ ਰੋਟੀ ਤੇ ਖਾ ਜਾਵੇ। ਇੰਨੀ ਧੁੱਪ
ਨਹੀਂ- ਨਹੀਂ ਭੈਣ ਜੀ, ਗਰਮੀ ਚ' ਨਾ ਕਢਿਆ ਕਰੋ ਬੱਚਿਆਂ ਨੂੰ ਘਰ। ਪਤਾ ਇੰਨੇ ਗਰਮੀ ਹੈ। ਔਰ ਹੁਣ ਵੀ ਦੁਪਹਿਰ ਹੈ ਦੁਪਹਿਰ ਤੇ ਬਿਲਕੁਲ ਨਾ ਕੱਢੋ।
ਹੋ ਨਹੀਂ। ਕੀ ਇਨੇ ਗਰਮੀ ਚ' ਕੋਣ ਬਟ ਸਮਝਾ- ਸਮਝਾ ਕੇ ਥੱਕ ਜਿਓ। ਇਹਨਾਂ ਨੂੰ ਪੱਲੇ ਹੀ ਨਹੀਂ ਪੈਂਦੀ।
ਹਾਂ, ਉਹ ਤੇ ਹੈ ਈ ਐ
ਹੂੰ
ਨਹੀਂ ਥੋੜ੍ਹਾ ਨਾ ਬੱਚਿਆਂ ਤੇ ਡਰ ਰੱਖੋ। ਦੁਪਹਿਰ ਟਾਈਮ ਬਿਲਕੁਲ ਨਾ ਕੱਢੋ ਕੀ ਫਾਇਦਾ ਬੱਚੇ ਬਿਮਾਰ ਹੋ ਜਾਣ ਜੀ। ਫੇਰ ਘਰ ਦੇ ਤੇ ਮਾਵਾਂ ਨੂੰ ਹੀ ਬੋਲਦੇ ਆ ਕਿ ਤੁਸੀਂ ਧਿਆਨ ਨੀ ਰੱਖਿਆ।
ਹੂੰ ਹੂੰ ਬੱਚਿਆਂ ਦਾ ਖਿਆਲ ਕੀ ਕਰੀਏ ਸਮਝਦੇ ਨੀ ਇੱਕ ਗੱਲ। ਕਿੰਨੀ ਵਾਰੀ ਸਮਝਾਈਏ ਇਹਨਾਂ ਨੂੰ।
ਨਹੀਂ ਤੁਸੀਂ ਸਮਝਾਇਆ ਕਰੋ ਨਾ ਇਹਦੇ ਪਾਪਾ ਨੂੰ ਬੋਲਿਆ ਕਰੋ। ਪਾਪਾ ਉਹਦਾ ਡਰ ਵੀ ਤੇ ਹੁੰਦਾ ਈ ਹੈ ਨਾ ਥੋੜ੍ਹਾ- ਬਹੁਤਾ।
ਹੂੰ ਹੂੰ ਭਾਜੀ ਆ ਗਏ ਨੇ।
ਨਹੀਂ- ਨਹੀਂ ਉਹ ਤੇ ਸ਼ਾਮੀ ਆਉਂਦੇ ਨਾ ਡਿਊਟੀ ਤੋਂ ਆਪਣੇ।
ਅੱਛਾ- ਅੱਛਾ, ਤੁਸੀਂ ਰੋਟੀ ਖਾ ਲਈ ਏ?
ਹਾਂਜੀ- ਹਾਂਜੀ ਅਸੀਂ ਹੁਨੇ ਫਰੀ ਹੋਏ ਆ ਰੋਟੀ ਖਾ ਕੇ।
ਅੱਛਾ- ਅੱਛਾ। ਹੋਰ
ਹੋਰ ਤੁਸੀਂ ਸੁਣਾਓ?
ਮੈਂ ਕਿਹਾ ਸੀ ਨਾ ਵੀ ਆਪਾਂ ਨਾ ਸ਼ੋਪਿੰਗ ਕਰਨ ਚੱਲਾਂਗੇ। ਮੈਂ ਕਿਹਾ, ਕਦੇ ਤੁਸੀਂ ਘਰ ਆਣਾ।
ਹਾਂ, ਕੋਈ ਅੱਛਾ- ਅੱਛਾ। ਕੋਈ ਨੀ ਕੱਠੇ ਚੱਲਾਂਗੇ ਸ਼ੋਪਿੰਗ ਕਰਨ ਨਾ।
ਹਾਂ। ਬਸ ਇਹਨਾਂ 'ਚ ਹੁਣ ਹੀ ਲੈ ਸਕਦੇ ਹਾਂ ਬਾਅਦ 'ਚ ਕਿੱਥੇ ਟਾਈਮ ਮਿਲਦਾ। ਬੱਚ ਬੱਚੇ ਸਕੂਲ ਜਾਂਦੇ ਨੇ।
ਹਾਂ- ਹਾਂ ਕੋਈ ਨੀ ਥੋੜੇ ਦਿਨ ਹੀ ਰਹਿ ਗਏ ਨੇ ਬਸ ਬਨਾ ਲਓ ਤੁਸੀਂ ਥੋੜੇ ਦਿਨ ਚ' ਇੱਕ -ਦੋ ਦਿਨ ਬਾਅਦ ਬਣਾ ਲਓ ਪਲੈਨ ਵਗੈਰਾ। ਫੇਰ ਚੱਲਨੇ ਆ ਅਸੀਂ।
ਹਾਂ- ਹਾਂ ਕੋਈ ਨਾ ਬਣਾਨੇ ਆ ਸਭ ਨੂੰ, ਪੁੱਛ ਲੈਂਨੇ ਆ
ਮੇਰੇ ਵੀ ਬੱਚਿਆਂ ਦੇ ਕੱਪੜੇ- ਕੁਪੜੇ ਥੋੜੇ ਨਾ ਖ਼ਤਮ ਜੇ ਹੋ ਗਏ ਆ ਮੈਂ ਕਿਹਾ ਚੱਲ ਮੈਂ ਵੀ ਖਰੀਦ ਲਾਂਗੀ ਬੱਚਿਆਂ ਦੇ ਕੱਪੜੇ, ਆਪਣੇ ਵੀ। ਥੋੜੇ ਖ਼ਰਾਬ ਜੇ ਹੋ ਗਏ ਏ ਹਾਂ।
ਕਦੀ ਫੇਰ ਵਿਆਹ, ਸ਼ਾਦੀ ਆ ਜਾਂਦਾ ਫੇਰ ਲਿੱਤੇ ਨੀ ਜਾਂਦੇ। ਹੁਣ ਈ ਲੇ ਲਓ।
ਇਕ ਦਮ ਨੀ ਲਿਤੇ ਜਾਂਦੇ ਮੈਂ ਵੀ ਸੋਚ ਹੀ ਰਹੀ ਸੀ ਮੈਂ ਕਿਹਾ, ਚੱਲ ਭੈਣ ਜੀ ਨੂੰ ਫ਼ੋਨ ਕਰਾਂ। ਫਿਰ ਵੇਖਦੇ ਹਾਂ ਸ਼ੋਪਿੰਗ- ਸ਼ੂਪਿੰਗ ਦਾ ਪਲੈਨ ਬਣਦਾ ਤੇ ਜਾਂਨੇ ਆ ਅਸੀਂ।
ਹਾਂ- ਹਾਂ ਬਸ ਕਿਤੇ ਗਏ ਨੀ ਪਹਾੜੀ ਇਲਾਕੇ ਗਰਮੀਆਂ ਚ'? ਚੋਈਦੀਆਂ।
ਨਾ ਭੈਣ ਜੀ, ਮੈਂ ਤਾਨੂੰ ਦੱਸਿਆ ਤੇ ਮੇਰੀ ਮੁੰਡੇ ਦੀ ਤਬੀਅਤ ਨਹੀਂ ਠੀਕ ਸੀ। ਫੇਰ ਆਪਾਂ ਮਤਲਬ ਪਹਿਲੇ ਪਲੈਨ ਬਣਾਇਆ ਸੀ ਜਾਣ ਦਾ ਕੇ ਚਲੋ ਚੱਲ ਲਾਂਗੇ। ਫੇਰ, ਪਲੈਨ ਕੈਂਸਲ ਕਰਨਾ ਪਿਆ। ਜਦੋਂ ਬੱਚੇ ਨੀ ਠੀਕ ਤੇ ਫੇਰ ਕਿੱਧਰ ਜਾਣਾ ਮਨ ਹੀ ਨੀ ਲੱਗਦਾ ਕੱਲੇ ਕਿੱਧਰ ਜਾਣ ਦਾ।
ਹੋਰ ਨੇ ਕੀ ਬੱਚੇ ਨਾਲ ਪਰੇਸ਼ਾਨ ਮਾਵਾਂ ਵੀ ਹੋ ਜਾਂਦੀਆਂ ਨੇ। ਕੀ ਕਰੀਏ ਬੱਚੇ। ਹੋਰ
ਬੱਚੇ ਨੀ ਨਾ ਮੰਨਦੇ ਇਨਾ ਨੂੰ ਇੰਨੀ ਵਾਰੀ ਬੋਲਤਾ ਕਿ ਚਲੋ ਤੁਸੀਂ ਘਰ ਬਹਿ ਜਾਓ, ਟਿਕ ਜਾਓ। ਨਾ। ਟਿਕਣਾ ਹੀ ਨਹੀ ਹੈਗਾ ਹੁਣ ਬਿਮਾਰ ਹੋਏ ਨੇ ਤੇ ਹੁਣ ਟਿਕ ਗਏ ਨੇ ਬੈਠੇ ਦੇ ਅੰਦਰ।
ਹੋਰ ਇਹ ਨਾਂ ਜਦੋਂ ਬਿਮਾਰ ਹੋ ਜਾਣ ਤਾਂ ਟਿਕ ਕੇ ਬਹਿੰਦੇ ਨੇ ਵੈਸੇ ਘੁੰਮੀ ਜਾਣਗੇ ਇਨਾਂ ਨੂੰ ਕਿੰਨੀ ਵਾਰੀ ਵਾਜਾ ਦੇ ਲੋੋ ਆ ਜਾੳ ਰੁਣ ਰੋਟੀ ਖਾਾਲ ਲੋ ਬਹਿ ਲੋੋ ਇਹਨਾਂ ਨੂੰ ਸੁਣਾਈ ਹੀ ਨਹੀਂ ਦਿੰਦਾ।
ਉਹੀ ਤੇ।
ਹੋਰ, ਹੋਰ ਤੁਸੀਂ ਪ੍ਰੋਜੈਕਟ ਬਨਾ ਲੈਂਦੇ ਹੋ ਮ ਤੁਹਾਡੇ ਕੋਲ ਪੁੱਛਨਾ ਹੀ ਸੀ ਮੈਂ ਵ ਮਤਲਬ ਮਟੀਰੀਅਲ ਦਾ ਕੁਛ ਬਨਾਨਾ ਸੀ। ਮੇਰੇ ਮੁੰਡੇ ਨੇ ਮੈਨੂੰ ਹੁਨ ਦੱਸਿਆ। ਖੇਲਦਾ ਰਹਿੰਦਾ ਖੇਲਦਾ ਰਹਿੰਦਾ ਉਹਨੂੰ ਕਿਆ ਮੈਨੂੰ ਕੰਮ ਦੱਸ ਦੇ ਮੈ ਤੇਰਾ ਕੁਛ ਕਰਵਾਦਾ ਮੈਂ ਕਿਆ ਚੱਲ ਕੋਈ ਨੀ ਤੁਹਾਡੇ ਕੋਲ ਹੈਲਪ ਲੈ ਲਾ।
ਹਾਂਜੀ-ਹਾਂਜੀ ਕੋਈ ਨੀ ਤੁਸੀਂ ਦੱਸ ਦਿਓ ਕਿਸ ਟੋਪਿਕ ਤੇ ਬਨਾਨਾ ਨਾ। ਫਿਰ ਮੈਂ ਕਰਵਾ ਦਾਂਗੀ।
ਠੀਕ ਐ, ਠੀਕ ਐ।
ਹਾਂ ਜਲਦੀ ਦੱਸ ਦੇਨਾ ਕਿਉਂਕਿ ਨਾ ਮੇਰੇ ਮੁੰਡੇ ਦਾ ਵੀ ਬਨਾਨਾ ਨਾ ਆਪਾਂ ਫੇਰ ਕਦੇ ਓਦਾ ਵੀ ਫੇਰ ਮਤਲਬ ਟਾਈਮ ਵੀ ਕੰਪਲੀਟ ਹੋਨ ਵਾਲਾ ਸਕੂਲ ਜਾਨ ਲਈ। ਤੁਸੀਂ ਪੈਲੇ ਦੱਸ ਦਿਓ ਮੈਨੂੰ ਫਿਰ ਮੈਂ ਉਹਦਾ ਵੀ ਬਨਾਨਾ ਤੁਹਾਡੇ ਮੁੰਡੇ ਦਾ ਵੀ ਬਨਾ ਦਾਂਗੀ।
ਠੀਕ ਐ, ਠੀਕ ਐ ਕੋਈ ਨਾ ਆਪਾਂ ਤੁਹਾਡੇ ਘਰ ਆਵਾਂਗੇ ਫੇਰ ਤੁਸੀਂ ਆਪਣੇ ਮੁੰਡੇ ਦਾ ਵੀ ਬਣਾ ਦੇਨਾ ਤੇ ਮੇਰਾ ਵੀ ਬਨਾਨਾ, ਵੈਸੇ ਤੁਸੀਂ ਕਿੰਨੀ ਫੀਸ ਲੈਂਦੇ ਹੋ।
ਅਸੀਂ ਨਾ ਮਤਲਬ ਅਗਰ ਤੁਸੀਂ ਅਹ ਸਾਰਾ ਮਟੀਰੀਅਲ ਮੈਨੂੰ ਲਿਆ ਕੇ ਦੋਗੇ ਨਾ ਤੇ ਫਿਰ ਤੇ ਮੈਂ ਫਾਈਵ ਹੰਡਰਡ ਲਵਾਂਗੀ ਬਸ। ਅਗਰ ਤੁਸੀਂ ਮਟੀਰੀਅਲ ਵਗੈਰਾ ਫੇਰ ਮੈਨੂੰ ਬੋਲਦੇ ਓ ਲਿਆਨ ਲਈ ਫੇਰ ਤੇ ਓ ਮਟੀਰੀਅਲ ਦੇ ਹਿੱਸਾ ਅਕੋਰਡਿੰਗ ਹੀ ਮੈਂ ਤੁਹਾਡੇ ਤੋਂ ਪੈਸੇ ਲਵਾਂਗੀ ਨਾ। ਕੀ ਕਿੰਨੇ ਦਾ ਮਟੀਰੀਅਲ ਆਉਂਦਾ ਹੈ ਕਿਸ ਕੀ-ਕੀ ਯੂਜ ਕਰਨਾ ਉਦੇ ਵਿੱਚ।
ਹਾਂਜੀ-ਹਾਂਜੀ ਓ ਤੇ ਸਹੀ ਏ ਕੋਈ ਨਾ ਕੋਈ
ਹਾਂਜੀ। ਚਲੋ ਦੱਸ ਦੇਨਾ ਹੈ ਠੀਕ ਏ। ਟਾਈਮ ਤੋਂ ਪੈਲੇ ਦੱਸ ਦੇਨਾ ਕਿਉਂਕਿ ਫਿਰ ਟਾਈਮ ਨੀ ਲਗਨਾ ਫੇਰ ਐਵੇਂ ਵਿੱਚ ਛੱਡਿਆ ਨੀ ਜਾਨਾ ਫਿਰ ਕਰ ਦਾ ਕੰਮ ਵੀ ਹੁੰਦਾ ਟਾਈਮ ਨੀ ਲੱਗਦਾ।
ਹਾਂਜੀ-ਹਾਂਜੀ ਹੋਰ ਤੁਸੀਂ ਪਿੰਡੀ ਕੇਦਾਂ ਬਨਾ ਲੈਂਦੇ ਹੋ।
ਭਿੰਡੀ ਜੀ ਅਸੀਂ ਭਰ ਕੇ ਵੀ ਬਨਾ ਲੈਨੇ ਆ ਤੇ ਓਦਾਂ ਵੀ ਜਿਵੇਂ ਪੀਸ ਕਰ ਕੇ ਉਹਦੇ ਕੱਟ ਕਰਕੇ ਬਨਾਨੇ ਆ ਉਦਾਂ ਵੀ ਬਣਾ ਲੈਂ
ਅੱਛਾ-ਅੱਛਾ ਹਾਂ ਵੈਸੇ ਭਰ ਕੇ ਬੜੀ ਸਵਾਦ ਲੱਗਦੀ ਮੈਂ ਮੇਰੀ ਜੋ ਦਾਦੀ ਸੀ ਨਾ ਓ ਬਨਾਦੀ ਸੀ ਭਰ ਕੇ ਮੈਨੂੰ ਬੜੀ ਸੁਆਦ ਲੱਗਦੀ ਸੀ ਓ।
ਹਾਂਜੀ ਮਤਲਬ ਕੁਛ ਜਾਦਾ ਨੀ ਜਿਵੇਂ ਅਸੀਂ ਸਬਜ਼ੀ ਨੂੰ ਮਤਲਬ ਜਿਵੇਂ ਕੱਟ-ਕੱਟ ਕਰਦੇ ਆ ਗੋਲ ਪੀਸ ਵਿੱਚ। ਅਰ ਪਿੰਡੀ ਨੂੰ। ਉਵੇਂ ਨਾ ਮਤਲਬ ਉਹਨੂੰ ਗੋਲ ਪੀਸ ਇਚ ਨੀ ਕੱਟ ਕਰਨਾ ਉਹਨੂੰ ਲੰਬੀ ਜਿਹੀ ਲੰਬ ਵੀ ਹੈ ਹੁੰਦੀ ਹੈ ਨਾ ਵਿੱਚ ਕਰੋ ਥੋੜਾ ਕੱਟ ਕਰਨਾ ਤੇ ਵਿੱਚ ਕਰੋ ਜਿਵੇਂ ਅਸੀਂ ਕਰੇਲੇ ਨੀ ਭਰਦੇ ਕਰੇਲੇ ਦੀ ਪ ਜੀ ਬਨਾਨੇ ਆ ਪਿਆਜ, ਮਰਚ, ਮਸਾਲਾ-ਮਸੂਲਾ ਪਾ ਕੇ। ਉਨੂੰ ਭੁੰਨ ਕੇ ਚੰਗੀ ਤਰ੍ਹਾਂ ਫੇਰ ਜੋ ਮਸਾਲਾ ਠੰਡਾ ਹੋ ਜਾਂਦਾ ਨਾ ਤੇ ਫਿਰ ਤੁਸੀਂ ਜੇ ਉਹ ਤੁਸੀਂ ਭਿੰਡੀ ਕੱਟ ਕੀਤੀ ਏ ਉਹਦੇ ਵਿੱਚ ਨਾ ਉਹਨੂੰ ਚੰਗੀ ਤਰ੍ਹਾਂ ਭਰਦੋ।
ਹਾਂਜੀ-ਹਾਂਜੀ ਹਾਂ ਆਪਾਂ ਤੇ ਪੈਲੇ ਏਦਾ ਬਨਾਦੇ ਸੀ ਨਾ ਕੱਟ ਕੇ। ਹੁਣ ਮੈਨੂੰ ਭਰਿਆ ਹੋਇਆ ਪਤਾ ਲੱਗ ਗਿਆ ਹੁਣ ਮੈਂ ਏਦਾਂ ਬਣਾਵਾ
ਹਾਂ ਬਸ ਫੇਰ ਓਨੂੰ ਅਹ ਮਤਲਬ ਕੜਾਹੀ ਵਿੱਚ ਰੱਖ ਦੋ ਥੋੜ੍ਹਾ ਜਾ ਤੇਲ ਪਾ ਕੇ। ਤੇ ਥੋੜਾ ਓਨੂੰ ਨਾ ਸਟੀਮ ਹੁੰਦੀ ਰਹੇਗੀ ਉਹ ਤੇ ਅਪਨੇ ਆਪ ਹੀ ਮਤਲਬ ਬਨ ਜੇਗੀ।
ਹਾਂਜੀ-ਹਾਂਜੀ। ਚਲੋ ਤਾਡਾ ਅ ਜਦੋ ਮੁੰਡਾ ਸਈ ਹੋ ਜੇਗਾ ਸਾਨੂੰ ਨਾ ਦਸ ਦੇਣਾ। ਫੇਰ ਆਪਾਂ ਕਿਤੇ ਨਾ ਜਾਨ ਦੀ ਤਿਆਰੀ ਕਰਾਂਗੇ ਕਿਉਂਕਿ ਕਿ
ਹਜੇ ਤੇ ਟ੍ਰੀਟਮੈਂਟ ਚੱਲਦਾ ਪੇਆ ਮਤਲਬ ਦਵਾਈ ਵਗੈਰਾ ਮੈਡੀਸਨ ਖਾ ਆ ਰੇਆ। ਤੇ ਕੱਲ ਜਾਨੈ ਇੱਕ ਵਾਰੀ ਦਿਖਾਨ ਡੋਕਟਰ ਨੂੰ।
ਹੁੰ ਹਾਂਜੀ-ਹਾਂਜੀ।
ਹਾਂ, ਫੇਰ ਦੇਖਨੇ ਆ ਕੀ ਡੋਕਟਰ ਬੋਲਦੈ ਕਿ ਥੋੜ੍ਹੀ ਕੰਡੀਸ਼ਨ ਠੀਕ ਹੋਈ ਐ ਕੇ ਨੀ।
ਹੋਰ ਨਿੱਕੇ ਬੱਚਿਆਂ ਦਾ ਧਿਆਨ ਰੱਖਣਾ ਚਾਇਦੈ। ਬੱਚੇ ਘੁੰਮਦੇ ਰੈਂਦੇ ਨੇ ਧੋਪ ਏ ਨਾ ਬੋਤ।
ਬੱਚਿਆਂ ਨੂੰ ਨਿੰਬੂ ਪਾਨੀ ਮਤਲਬ ਠੰਡੀ ਚੀਜ਼ਾਂ ਦੇਆ ਕਰੋ ਦਈ ਵਗੈਰਾ ਲੱਸੀ ਬਣਾ ਕੇ ਦੇ ਦਿੱਤੀ ਔਰ ਧੁੱਪ ਚ ਤੇ ਕੱਢੋ ਇ ਨਾ ਜੀ।
ਮੇਰੇ ਮੁੰਡੇ ਕੋਛ ਖਾਂਦੇ ਈ ਨੀ। ਇੰਨੀ ਵਾਰੀ ਕੇਆ ਏ ਮਤਲਬ ਦਈ, ਦੂਈ ਖਾ ਲਿਆ ਕਰੋ ਗਰਮੀ ਦੀ ਵਾਰ ਏ ਫੇਰ ਚੱਕਰ ਆ ਜਾਂਦੇ ਨੇ ਏਨਾਂ ਨੇ ਕੁਛ ਖਾਨਾ ਈ ਨੀ।
ਹਾਂ ਨਈ ਖਾਣਗੇ ਤੇ ਚੱਕਰ ਈ ਆਣਗੇ ਫੇਰ।
ਹੋ ਨੀ ਕੀ ਏਨੂ ਕਿੰਨੀ ਵਾਰੀ ਕਿਆ ਕੋਛ ਖਾ ਲੋ। ਏਨੀ ਧੋਪ ਏ ਤੁਸੀ ਖੇਲ ਕੇ ਆਂਦੇ ਓ ਚਲੋ ਮਨੇਆ ਖੇਲਦੇ ੳ। ਬਟ ਕੋਛ ਖਾ ਤੇ ਲਓ।
ਹਾਂ ਐ ਤੇ ਹੈ ਇ ਏ ਖਾਂਦੇ ਨੀ ਨਾ ਮੰਨਦੇ ਨੀ ਮਨਨਾ ਤੇ ਹੈ ਈ ਨੀ ਏਨਾਂ ਨੇ।
ਹੋਰ ਏ ਖਪ ਖਪ ਕੇ ਰੇ ਜੋ ਏਨਾਂ ਨੂੰ ਏ ਨੇ ਸਮਝ ਈ ਨੀ ਆਂਦੀ।
ਚਲੋ ਤੁਸੀਂ ਦਾਸ ਦੇਣਾ ਠੀਕ ਏ ਜਿਵੇਂ ਵੀ ਹੋਏਗਾ ਫੇਰ ਮੈਂ ਵੀ ਤਾਨੂੰ ਦਸ ਦਾਗੀ ਅਗਰ ਥੋੜੀ ਮੁੰਡੇ ਦੀ ਕੰਨੀ ਥੋੜਾ ਠੀਕ ਹੁੰਦੈ ਨਾ।
ਠੀਕ ਐ ਠੀਕ ਐ।
ਹਾਂ, ਹੋਰ ਆਂਦੇ ਰੈਨਾ ਫੇਰ ਮਾਰ ਲੇਨਾ ਚੱਕਰ ਏਧਰ ਘਾਰ ਵੀ।
ਹਾਂਜੀ- ਹਾਂਜੀ ਕੋਈ ਨਾ ਆਵਾਂਗੇ ਬਸ ਗਰਮੀ ਹੱਟ ਜੇ ਨਾ ਥੋੜ੍ਹੀ।
ਹਾਂ, ਹਾਂ ਪਾਈਜ ਉਨੂੰ ਵੀ ਲੈ ਕੇ ਆਣਾ ਵੀਰ ਜੀ ਨੂੰ ਵੀ ਨਾਲ।
ਹਾਂਜੀ-ਹਾਂਜੀ ਜਰੂਰ ਲੈ ਕੇ ਆਵਾਂਗੇ।
ਹਾਂ- ਹਾਂ।
ਹੋਰ ਕੱਪੜੇ ਧੋ ਰੇ ਸੀ?
ਚਲੋ ਠੀਕ ਏ ਓਕ ਕੇ ਜੀ ਸਸ਼੍ਰੀਕਾਲ ਜੀ।